ਹੈਲੋ
ਹੈਲੋ ਹਾਂਜੀ, ਸਸ੍ਰੀਕਾਲ ਜੀ।
ਹਾਂਜੀ, ਹਾਂਜੀ ਵਧੀਆ, ਵਧੀਆ ਤੁਸੀ ਦੱਸੋ?
ਹੋਰ ਦੱਸੋ ਕੀ ਕਰਦੇ ਪਏਂ ਓਂ?
ਬਸ ਕੁਛ ਨੀ ਸ਼ਾਮ ਦੀ ਖਾਣੇ ਦੀ ਤੇਆਰੀ ਤਿਊਰੀ ਕਰੀਏ ਕੀ ਬਨਾਣਾ। ਹਾਂਜੀ, ਹਾਂਜੀ।
ਹੋਰ ਕੀ ਬਨਾਣਾ ਫੇਰ ਅੱਜ ਤੁਸੀ?
ਦੇਖਦੀ ਹਾਂ ਮੈਂ ਸ਼ਾਮ ਨੂੰ ਨਾ ਕੀ ਬਨਾਣਾ, ਹੁਣ ਬੱਚੇ ਟਿਊਸ਼ਨ ਤੋਂ ਆਣਗੇ ਫੇਰ ਡਿਸਾਈਡ ਕਰੂਂਗੀ।
ਹਾਂਜੀ, ਹਾਂਜੀ ਇਹ ਤਾਂ ਹੈ ਅੱਜ-ਕੱਲ ਤਾਂ ਬੱਚੇਆਂ ਦੀ ਪਸਾਂਦ ਦਾ ਈ ਸਾਰਾ ਕੁਛ ਹਣਾ ਬਾਨਦਾ ਘਰੇ ਜੇ ਉਨਾਂ ਤੋਂ ਪੁੱਛੇ ਬਿਨਾਂ ਬਣਾ ਲਓ ਫੇਰ ਓ ਖਾਂਦੇ ਨੀ ਹੈਗੇ।
ਹੂੰ
ਹੈਲੋ
ਹਾਂਜੀ ਹਾਂਜੀ ਮੈਂ ਸੁਨ ਪਾ ਰੀ
ਤੋਡੀ ਅਵਾਜ ਨਾ ਬੋਤ ਹ ਘੱਟ ਆ ਰੀ ਹੈਗੀ।
ਹਾਂਜੀ ਆਜ ਕੀ ਕਰਦੇ ਪੇਔ। ਹੈਲੋ ਹਾਂਜੀ ਹੁਣ ਆਈ ਆਵਾਜ?
ਹਾਂਜੀ ਹਾਂ ਹੁਣ ਸਹੀ ਆ ਰੀ ਏ। ਮੈਂ ਕੇਆ ਅੱਜ-ਕੱਲ ਦੇ ਬੱਚੇ ਤੋਨੂੰ ਪਤਾ ਹਨਾ ਜੇ ਓਨਾਂ ਦੀ ਬਿਨਾਂ ਪੁੱਛੇ ਕੁੱਛ ਬਣਾ ਲਓ ਤੇ ਓ ਖਾਂਦੇ ਨੀਗੇ।
ਹ ਹਾਂਜੀ ਬਿਲੁੁਦੇ ਨੀ ਹੋ ਬੱਚੇਆਂ ਦੀ ਤਾਂ ਵੱਖਰੀ-ਵੱਖਰੀ ਡਿਮਾਂਡ ਹੁੰਦੀ ਐ ਖਾਣਾ ਕੀ ਨੀ ਖਾਣਾ ਹਨਾ, ਜੇ ਸਬਜੀ ਬਣਾ ਦੋ ਕਹਿਣਗੇ ਦਾਲ ਖਾਣੀ ਸੀ ਦਾਲ ਬਣਾ ਤੋਂ ਕੈਂਦੇ
ਹਾਂਜੀ ਅੱਜ-ਕੱਲ ਸਾਰਾ ਕੁਛ ਬੱਚੇਆਂ ਦੀ ਡਿਮਾਂਡ ਤੇ ਹੀ ਹੈ ਤੋਨੂੰ ਪਤਾ ਹੀ ਹੈਗਾ।
ਫੇਰ ਵੀ ਨਖਰੇ ਕਰਦੇ ਰੈਂਦੇ ਆ ਆਹ ਕਿਓ ਬਣਾ ਲੇਆ ਤੁਸੀ ਏ ਕੀ ਬਣਾ ਲੇਆ ਓ ਵੀ ਤੇ ਗਿਣੀਆਂ ਚੁਣੀਆਂ ਖਾ ਰੇ ਨੇ ਬੱਚੇ।
ਇਹ ਤਾ ਹੈ, ਹੋਰ ਦੱਸੋ, ਸ਼ਾਮ ਨੂੰ ਸ਼ੈਰ ਵਗੈਰਾ ਕਰਨ ਜਾਂਨੇ ਓ, ਰੋਟੀ-ਪਾਣੀ ਖਾਕੇ?
ਹਾਂਜੀ, ਮੈਂ ਕਿਹਾ ਮੈ ਕਰਦੀ ਆ ਦੁਕਾਨ ਆ, ਓਥੇ ਥੋੜੀ-ਬਹੁਤ ਸੈਰ ਕਰ ਲਈਦੀ ਆ। ਹਾਂ, ਹਾਂਜੀ।
ਵੈਸੇ ਤਾ ਦੇਖਿਆ ਜਾਵੇ ਤਾਂ ਨਾ, ਸੈਰ ਦੀ, ਸੈਰ ਦੇ ਫਾਇਦੇ ਬਹੁਤ ਆ।
ਹਾਂਜੀ
ਵੈਸੇ ਤੁਸੀਂ ਦੱਸ ਸਕਦੇ ਓ ਆਪਾਂ ਨੂੰ ਕਿਵੇਂ, ਤੁ ਕਿਹੜੇ-ਕਿਹੜੇ ਫਾਇਦੇ ਹੋ ਸਕਦੇ ਆ?
ਸੈਰ ਨਾਲ ਏ ਨਾ ਮਤਲਬ ਕੀ, ਮਤਲਬ ਮੋਰਨਿੰਗ ਦੀ ਰੂਟੀਨ ਵਧੀਆ ਰਹਿੰਦੀ ਹੈ ਆ ਸਾੰਨੁ ਸਵੇਰੇ ਮੋਰਨਿੰਗ ਉਠਣਾ, ਸੈਰ ਕਰਨੀ, ਆਹ ਜਿਹੜੀ ਕਿ ਤਾਜ਼ੀ ਹਵਾ ਮਿਲਦੀ ਹੈ ਸਾਨੂੰ। ਬਾਹਰਲੀ ਨਾ। ਉਹਦੇ ਨਾਲ ਮਾਇੰਡ ਥੋੜ੍ਹਾ ਫਰੈਸ਼ ਹੋ ਜਾਂਦਾ, ਸਵੇਰੇ-ਸਵੇਰੇ ਮੋਰਨਿੰਗ ਦਾ ਮਤਲਬ, ਪਕਸ਼ੀ ਆਸੇ-ਪਾਸੇ ਚਹਿਕਦੇ ਨੇ। ਕਾਫੀ ਵਧੀਆ ਲੱਗਦਾ ਸੀ, ਓਦਾ ਇਨਵਾਇਰਮੈਂਟ। ਤਾਜ਼ੀ ਹਵਾ ਹੁੰਦੀ ਐ, ਹਾਂਜੀ, ਤਾਜ਼ੀ ਹਵਾ ਵਗੈਰਾ ਉਹ ਆਪਣੇ ਸਰੀਰ ਨੂੰ, ਮਤਲਬ ਆਪਣੀ ਬੋਡੀ ਨੂੰ ਮਤਲਬ ਵਧੀਆ ਤਰਾਂ ਅੰਦਰੋਂ ਵਧੀਆ ਕਰਿ ਦਿੰਦੀ ਏ ਹਨਾ। ਪਕਸ਼ੀਆਂ ਦੀ ਅਵਾਜ਼ ਲਗਾਲੋ, ਪੱਤੇਆਂ ਦੀ ਖੜ-ਖੜਾਹਟ ਲਾਲੋ, ਵਦੀਆ ਲੱਗਦੀ, ਸੁਨਨ ਵਿੱਚ ਨਾ।
ਹਾਂਜੀ, ਬਾਕੀ ਸਾਰਾ ਕੁਛ ਦੇਖੋ ਸਾਫ-ਸੁਥਰਾ ਹੁੰਦਾ।
ਅੱ
ਗੁਰਦੁਆਰਾ ਸਾਹਿਬ। ਵਿੱਚ ਦੇਖਲੋ, ਪਾਠੀ ਹੈ ਨਾ ਪਾਠ ਕਰਦਾ ਹੁੰਦਾ ਤੇ ਕਿੰਨੀ ਵਧੀਆ ਅਵਾਜ਼ ਆਪਣੇ ਮਤਲਬ ਕੀ ਮਨ ਨੂੰ ਲੱਗਦੀ ਹੈਗੀ, ਹਨਾ।
ਪਰਮਾਤਮਾ ਦਾ ਸਿਮਰਨ ਕਰਦੇ-ਕਰਦੇ, ਚਲੋ ਬੰਦਾ ਸੈਰ ਕਰੀ ਜਾਵੇ ਨਾਲ-ਨਾਲ।
ਹਾਂਜੀ, ਪਰ ਫੇਰ ਵੀ ਦੇਖੋ ਵਦੀ ਵਦੀਆ ਲੱਗਦਾ, ਨਾਲੇ ਅਪਣਾ ਮਨ ਸ਼ਾਂਤ ਹੋ ਜਾਂਦਾ ਨਾ, ਸਾਰਾ ਦਿਨ ਵ ਮਤਲਬ ਆਪਾ ਣੁ, ਮਤਲਬ ਕਿ ਗਲਤ ਵਿਚਾਰ ਆਪਣੇ ਮਨ ਵਿੱਚ ਨੀ ਆਉਂਦਾ। ਹੋਰ ਦੱਸੋ?
ਹਾਂਜੀ, ਹਾਂਜੀ, ਫਿਰ ਤੁਸੀ
ਸਲੋ ਆ ਰਈ ਆ।
ਆ ਰਈ ਠੀਕ ਅਵਾਜ਼?
ਹਾਂਜੀ, ਹੁਣ ਆ ਰਈ ਵਿੱਚ-ਵਿੱਚ ਨਾ ਜਮਾ ਈ, ਘੱਟ ਕੱਟਕੇ ਅਵਾਜ਼ ਆਉਂਦੀ ਆ।
ਠੀਕ ਆ। ਨੈਟਵਰਕ ਪ੍ਰੋਬਲਮ ਹੋ ਜਾਂਦੀ ਨਾ, ਥੋੜੀ-ਬੋਤ ਜਿੱਦਾ। ਓਹਦੇ ਕਰਕੇ ਹੋ ਜਾਂਦਾ, ਕਿਸੇ ਵੇਲੇ।
ਹੋਰ ਦੱਸੋ?
ਹਾਂ ਸੈਰ ਤੇ ਵਦੀਆ, ਬਸ ਸਵੇਰੇ ਵੀ ਕਰਨੀ ਚਾਹੀਦੀ ਸੈਰ ਤੇ ਸ਼ਾਮ ਨੂੰ ਵੀ ਥੋੜੀ-ਬੋਤ ਬੰਦਾ ਕਰਲਵੇ, ਚਲੋ ਰੋਟੀ ਖਾਕੇ ਨਾ ਥੋੜੀ ਜਿਹੀ ਸੈਰ ਕਰਲੇ, ਵਧੀਆ ਰੈਂਦੀ ਥੋੜੀ ਸੈਰ ਕੀਤੀ ਨਾ। ਹੂੰ, ਖਾਣਾ ਵਗੈਰਾ ਪੱਚ ਜਾਂਦਾ, ਜਿੱਦਾਂ ਟਾਈਮ ਸਿਰ ਖਾ ਲੈਣਾ ਚਾਈਦਾ ਨਾ ਖਾਣਾ ਨਾਲ ਥੋੜੇ ਸ਼ਾਮ ਦਾ। ਹਾਂਜੀ, ਓਨਾਂ ਡਾਇਜਸਟਿਵ ਸਿਸਟਮ ਵਦੀਆ ਰੈਂਦਾ ਵਾ, ਫੇਰ ਜਿੱਦਾਂ ਮਤਲਬ ਲੇਟ ਖਾਣਾ ਖਾਈਏ ਤੇ ਫੇਰ ਮਤਲਬ ਕਾਫੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਨਾ ਓਦੇ ਨਾਲ।
ਹਾਂਜੀ-ਹਾਂਜੀ, ਨਾਲੇ ਸਰੀਰ ਵੀ ਦੇਖੋ ਆਪਣਾ ਤੰਦਰੁਸਤ ਰੈਂਦਾ ਵੈਸੇ
ਹਾਂਜੀ-ਹਾਂਜੀ, ਤੰਦਰੁਸਤ ਰਹਿੰਦਾ, ਹਾਂਜੀ। ਹਾਂਜੀ-ਹਾਂਜੀ, ਮੈਂ ਮਤਲ ਹਾਂਜੀ ਕਰਦੀ ਆਂ ਥੋੜਾ-ਬੋਤ ਘਰ ਈ ਵਗੈਰਾ।
ਫੇਰ ਤਾ ਵਦੀਆ ਗੱਲ ਐ, ਕੇਓਂ ਕੇ ਦੇਖੋ ਨਾ ਜੋਗਾਂ ਕਸਰਤਾ ਵਗੈਰਾ ਕਰਨੀਆਂ ਸਰੀਰ ਲਈ ਕੀਨੀਆਂ ਵਦੀਆ ਹੁੰਦੀਆਂ ਆਂ ਕਸਰਤ ਕਰਨ ਨਾਲ ਅਪਣੇ ਸਰੀਰ ਨੂੰ ਕੀਨੀਆਂ ਬੀਮਾਰੀਆਂ ਤੋ ਬਚੇ ਰੈਨੇ ਆ ਆਪਾ ਯੋਗੇ ਨਾਲ ਵੀ ਅੱਜ-ਕੱਲ ਤਾ ਦੇਖੋ ਯੋ ਨਾਲ ਕੀਨੇ ਬੰਦੇ ਵੀ ਰੱਖੇ ਗਏ ਆ ਨਾ, ਯੋਗ ਟ੍ਰੇਨਰ ਆਂਦੇ ਆਜ ਯੋਗਾ ਕਰਵੌਣ ਦੇ ਲਈ
ਹਾਂਜੀ।
ਹੋਰ ਤੁਸੀ ਦੱਸੋ?
ਹਾਂਜੀ ਵਦੀਆ ਜੀ ਚਲੋ ਕਰਨਾ ਚਾਈਦਾ ਵਾ ਕੋਈ ਕੀਸੇ ਕੋਲੋ ਨਈ ਟਾਈਮ ਹੁੰਦਾ ਚਲੋ, ਜਾਦਾ ਨਾ ਅਸੀ ਆਪਣੇ ਕਾਰ ਈ ਬੰਦਾ ਥੋੜੀ ਦੇਰ ਮਤਲਬ ਅਪਨੇ ਆਪ ਨੂੰ ਵੀ ਥੋੜਾ ਟਾਈਮ ਦੇਣਾ ਚਾਈਦਾ ਵਾ ਕਿਓਂ ਕੇ ਅੱਜ-ਕੱਲ ਦੀ ਭੱਜ-ਦੌੜ ਵਿੱਚ ਆਪਾਂ ਲੇਡੀਸ ਆਪਣੇ ਵੱਲ ਧੇਆਨ ਨੀ ਦੇ ਪਾਂਦੇ ਨਾ ਹਾਂ ਕੇਓਕੇ ਸਵੇਰ ਦਾ ਮੌਰਨੀਂਗ ਦਾ ਟਾਈਮ ਹੁੰਦਾ ਏਆ ਚਲੋ ਥੋੜਾ-ਬੋਤ ਲੱਗਦਾ ਤੇ ਹੈ ਵੀ ਜਲਦੀ ਉੱਠਣਾ ਪੈਣਾ ਏ ਹੁਣ ਓਦਾ ਦਾ ਨਾ ਥੋੜਾ ਹਾਂਜੀ ਓ ਥੋੜੀ ਰੋਟੀਨ ਤਾ ਚਲੋ ਫਰਕ ਤਾਂ ਪੈਂਦਾ ਆ ਪਰ ਨਈ ਅਪਨੇ ਲੀ ਵੀ ਥੋੜਾ ਬੋ ਟਾਈਮ ਕੱਢਨਾ
ਪਰ ਫੇਰ ਵੀ ਦੇਖੋ ਆਪ ਪਣੇ ਸਰੀਰ ਨੂੰ ਕੀਨੇ ਮਤੇ ਕੀ ਲਾਭ ਹੁੰਦੇ ਆਗੇ ਯੋਗਾ ਕਰਨ ਨਾਲ ਕਸਰਤਾ ਕਰਨ ਨਾਲ
ਹਾਂਜੀ-ਹਾਂਜੀ।
ਸਈ ਮੈਂਨੇ ਦੇਖੇਆ ਐ ਓ ਤਾਂ ਆਪਣੀ ਜ਼ਿੰਦਗੀ ਅੱਜ-ਕੱਲ ਤੁਆਨੂੰ ਪਤਾ ਈ ਹੈਗਾ
ਹਾਂਜੀ-ਹਾਂਜੀ ਲਾਈਫ
ਹੋਰ ਤੈਨੂੰ ਕੀ ਦੀਕਤ ਆ ਰੰਗਾਂ
ਕੀਦਾਂ ਰੈਂਣ ਲੱਗ ਪੇ ਲੋਅ ਰੈਣ ਲਾ ਕੀਸੇ ਦੇਨ ਹਾਈ ਹੋ ਜਾਦਾ ਕਾ ਰੀਛਤਾ ਕਈਆਂ ਦਾ ਲੋ ਹੋ ਜਾਂਦਾ ਥਾਈਰਡ ਦੀ ਪ੍ਰੋਬਲਮ ਦੇਖਲੋ ਕੀਨੀ ਵੱਧ ਗਈ ਜਨਾਨੀਆਂ ਵੀਚ।
ਹਾਂਜੀ, ਬਸ ਦੇਖੋ ਖਾਣਾ ਬੀਨਾਂ ਤੇ ਬੀਮਾਰੀਆਂ ਕੁਛ ਕੁ ਆਪਾਂ ਆਪਣੀ ਸੇ ਦਾ ਧੇਆਨ ਵੀ ਨੀ ਣਾ ਰੱਖਦੇ ਅੱਜ-ਕੱਲ
ਹਾਂਜੀ-ਹਾਂਜੀ ਮੈਂ ਧੇਆਨ ਰੱਖਦੀ ਆ ਬਸ ਹਾਂਜੀ ਤਾਂ ਉਹੀ ਘਰ ਦੀ ਜਿੰਮੇਵਾਰੀਆਂ ਦੇ ਵੇਚ ਨਾ ਆਪਣਾ ਧੇਆਨ ਨੀ ਰੱਖ ਹੁੰਦਾ ਕੇਓਕੇ ਸਵੇਰੇ ਚਲੋ ਬੱਚੇਆਂ ਨੂੰ ਭੇਜਣਾ-ਭੂੰਜਣਾ ਹੁੰਦਾ ਵਾ ਸਵੇਰੇ ਤਾਂ
ਹਾਂਜੀ ਜਨਾਨੀਆਂ ਦਾ ਤਾਂ ਵੈਸੇ ਵੀ ਦੇਖੋ ਸਾਰਾ ਦੇਨ ਕੰਮਾਂ ਕਾਰਾਂ ਚ ਲੰਘ ਜਾਂਦਾ ਤੁਰਦੇ ਫਿਰਦੇਆਂ ਚ ਈ।